ਹੈਲੋ ਸਿੀ ਅ ਸਤਿ ਸ਼੍ਰੀ ਅਕਾਲ ਆਂਟੀ ਜੀ ਹੋਰ
ਕਿੱਦਾਂ ਹਾਂਜੀ, ਕੀ ਕਰਦੇ ਪਏ ਓ।
ਬਸ ਤਾਨੂੰ ਯਾਦ ਕਰਨ ਦਈ ਸੀ।
ਓਹੋ ਅੱਜ ਵੱਡੇ ਲੋਕਾਂ ਨੇ ਮੈਨੂੰ ਕਿਵੇ ਯਾਦ ਕਰ ਲੇਆ।
ਨਈ -ਨਈ ਅਸੀਂ ਵੱਡੇ ਲੋਕਾਂ ਨੂੰ ਯਾਦ ਕੀਤਾ, ਅਸੀਂ ਕਿੱਥੇ।
ਹੋਰ ਘਰ ਪਰਿਵਾਰ ਸਭ ਠੀਕ-
ਹਾਂਜੀ -ਹਾਂਜੀ ਸਭ ਵੱਧੀਆ, ਤੁਸੀਂ ਸੁਣਾਓ ਸਭ ਠੀਕ -ਠਾਕ
ਹਾਂਜੀ, ਗਰਮੀ ਚ ਬਚ ਕੇ ਰੇਆ ਕਰੋ।
ਹਾਂਜੀ -ਹਾਂਜੀ ਤੁਸੀਂ ਵੀ ਬਚ ਕੇ ਰਹੋ, ਅਸੀਂ ਤਾਂ ਬਚੇ ਹੀ ਹੋਏ ਆ।
ਹਾਂਜੀ, ਹੋਰ ਠੀਕ ਚੱਲਦਾ ਪੇਆ ਸਭ ਕੁਛ।
ਹਾਂਜੀ ਸਭ ਕੁਛ ਠੀਕ- ਠਾਕ ਚੱਲਣ ਦੇਆ। ਹੋਰ ਤੁਸੀਂ ਸੁਣਾਓ ਕਿੱਦਾਂ ਯਾਦ ਕੀਤਾ ਅੱਜ ਸਾਨੂੰ।
ਮੈਂ ਤਾਡੇ ਕੋਲ ਗੱਲ ਪੁੱਛਣੀ ਸੀ ਇੱਕ
ਅੱਛਾ ਕੀ?
ਤੁਸੀਂ ਅੰਬਰਸਰ ਗਏ ਓ ਕਦੀ?
ਹਾਂਜੀ, ਕਿੰਨੀ ਵਾਰ ਗਏ ਆ ਜੀ।
ਨਹੀਂ -ਨਹੀਂ ਕਦੇ ਵੀ ਨਈ ਤੁਸੀ ਮੈਨੂੰ ਦੱਸੋ ਕਿਵੇਂ ਜਾਈਦਾ ਕਿ- ਕੀ
ਅੱਛਾ।
ਘੱਟ ਸਮਾਨ ਲੈ ਕੇ ਜਾਈਦਾ
ਅੱਛਾ ਜੀ। ਅੱਛਾ -ਅੱਛਾ ਪਤਾ ਕੀ ਆ ਅਸੀਂ ਤਾਂ ਟ੍ਰਰੇਨ ਤੇ ਬਹੁਤ ਘੱਟ ਗਏ ਆ, ਵੈਸੇ ਮੈਨੂੰ ਇੰਨਾ ਐਸ ਜ਼ਾਦਾ ਨੌਲੇਜ ਨਹੀਂ ਹੈਗੀ ਆ। ਟ੍ਰੇਨ ਦੇ ਬਾਰੇ,
ਹਾਂਜੀ।
ਆਪਾਂ ਤਾਂ, ਅਸੀਂ ਆਪਣੀ ਗੱਡੀ ਤੇ ਈ ਗਏ।
ਆਪਣੀ ਗੱਡੀ ਤੇ
ਹਮ ਜਿੱਦਾਂ ਆਪਾਂ ਵੀ ਸਵੇਰੇ, ਆਪਾਂ ਸਵੇਰੇ ਸਵੇਰੇ ਜਿਵੇ ਉੱਠੇ ਆ, ਆਪਾਂ ਚਾਰ ਵਜੇ ਉੱਠੇ, ਪੰਜ ਵਜੇ ਤੱਕ ਨਾ, ਧੋ, ਕੇ, ਛੇ ਵਜੇ ਆਪਾਂ ਇੱਥੋਂ ਨਿਕਲ ਜਾਈਏ, ਸ਼ਾਹਬਾਦ ਤੋਂ
ਹਾਂਜੀ।
ਸ਼ਾਬਾਦ ਹਾਂਜੀ, ਸ਼ਾਹਬਾਦ ਤੋਂ ਨਿਕਲ ਜਾਂਦੇ ਆ ਸਵੇਰੇ ਫੇਰ, ਫੇਰ ਸਾਨੂੰ ਅਸੀਂ ਅੰਬਾਲੇ ਤੋ ਅੱਗੇ, ਜਿਵੇਂ ਅੱਗੇ- ਅੱਗੇ ਪੌਚ ਗਏ। ਫੇਰ ਆਪਾਂ ਵਿੱਚ ਰੈਸਟ ਕਰਨ ਵਾਸਤੇ ਥੋੜ੍ਹੀ ਦੇਰ ਗੱਡੀ ਰੋਕ ਲੇਨੇ ਆ।
ਅੱਛਾ ਜੀ।
ਹਾਂ ਗੱਡੀ ਰੋਕ ਲਈਓ ਉੱਥੇ ਮਤਲਬ ਕਿ ਬ੍ਰੇਕਫਾਸਟ ਸਾਰਾ ਨਾਸ਼ਤਾ ਨੁਸ਼ਤਾ ਕੀਤਾ ਫਿਰ ਰੈਸਟ ਰੂਸਟ ਕਰਕੇ ਫਿਰ ਆਪਾਂ ਚੱਲੀਏ। ਅੱਗੇ ਚਲੀਏ ਫੇਰ
ਅਤੇ ਗੱਡੀ ਵਿੱਚ ਕਿੰਨਾ ਖਰ ਖਰਚਾ ਆਂਦਾ ਏ।
ਖ਼ਰਚਾ ਤੇ ਤੇਲ ਦਾ ਤਾਂ ਦੋ ਕੁਾਰ ਹਜ਼ਾਰ ਰੁਪਇਆ ਆਂਦਾ ਏ।
ਅੱਛਾ ਟ੍ਰੇਨ ਚ ਕਿੰਨਾ ਖਰਚਾ ਆਂਦਾ ਏ।
ਟ੍ਰੇਨ 'ਚ ਘੱਟ ਹੀ ਆਂਦਾ ਹੈ। ਪਰ ਆਹ ਹੈ ਕਿ ਹੁਣ ਆਪਣੀ ਗੱਡੀ ਚ ਆਪਣੀ ਕਾਰ ਚ ਜਾਓਗੇ ਫਿਰ ਜਿੱਥੇ ਮਰਜ਼ੀ ਰੋਕ ਸਕਦੇ ਆਂ।
ਆਹ ਪੈ ਗਿਆ ਆਰਾਮ ਆਰਾਮ ਨਾਲ ਜਾਓ ਖੁੱਲੇ ਡੁਲੇ ਹੋ ਕੇ।
ਹਾਂਜੀ ਇਸੀ ਚ ਜਾਓ ਏਸੀ ਵਾਲੀ ਕਾਰ ਚ ਜਾਓ।
ਆ ਤੁਹਾਡੇ ਜਿੱਥੇ ਦਿਲ ਕੀਤਾ ਤਾਂ ਰੁਕ ਜਾਓ।
ਸਹੀ ਗੱਲ ਏ ਬਿਲਕੁਲ ਹੁਣ ਟਰੇਨ ਦਾ ਕੀ ਏ ਟ੍ਰੇਨ ਨੇ ਤਾਂ ਆਪਣੀ ਮਰਜੀ ਨਾਲ ਰੁਕਣਾ ਹੈ ਨਾ।
ਹਾਂਜੀ ਆ ਪੈ ਗਿਆ।
ਫਿਰ ਸਾਨੂੰ ਲੱਗ ਜਾਂਦੇ ਆ ਛੇ ਤੋਂ ਸੱਤ ਘੰਟੇ ਲੱਗ ਜਾਂਦੇ ਨੇ ਸਾੰਨੂ ਪਹੁੰਚਣ ਲੱਗਿਆਨ ਫੇਰ ਅੱਪਾਂ ਅੰਮ੍ਰਿਤਸਰ ਪਹੁੰਚ ਜਾਂਦੇ ਆਂ।
ਫਿਰ ਉੱਥੇ ਹਾਂ ਛੇ ਕਈ ਵਾਰ ਸੱਤ ਵੀ ਲੱਗ ਜਾਂਦੇ ਨੇ।
ਹਾਂਜੀ
ਹਾਂਜੀ ਤੇ ਮੈਨੂੰ ਆਪਾਂ ਉਥੇ ਪਹੁੰਚ ਜਾਦੇ ਆਂ ਪਹੁੰਚ ਕੇ ਫੇਿਰ ਆਪਾਂ ਉੱਥੇ ਗੁਰਦੁਆਰੇ ਜਾਂਦੇ ਹਾਂ। ਇਸ਼ਨਾਨ ਕਰਦੇ ਆਂ ਫਿਰ ਮੱਥਾ ਟੇਕਦੇ ਆਂ। ਲੰਗਰ ਛੱਕਦੇ ਆਂ ਲੰਗਰ ਛਕ ਕੇ। ਫਿਰ ਕਈ ਵਾਰ ਤਾਂ ਅੱਪਾ ਇਕ ਦਿਨ ਚ ਹੈ ਵਾਪਸ ਆ ਜਾਂਦੇ ਆਂ। ਕਈ ਵਾਰ ਹਾਂ ਕਈ ਵਾਰ ਸਾਨੂੰ ਟਾਈਮ ਲੱਗ ਜਾਂਦਾ ਮਤਲਬ ਕਿ ਜਿਵੇੰ ਅਗਲੇ ਦਿਨ ਆਏ ਦੋ ਦਿਨ ਬਾਅਦ ਆਏ।
ਹ ਦਰਸ਼ਨ ਚ ਭੀ ਦਰਸ਼ਨ ਭੀੜ ਹੁੰਦੀ ਹੋਏਗੀ ਦਰਸ਼ਨ ਕਰਨ ਚ ਟਾਈਮ ਲੱਗ ਜਾਂਦਾ ਹੈਗਾ।
ਹਾਂਜੀ ਹਾਂਜੀ ਬਹੁਤ ਟਾਈਮ ਲਗਦਾ ਹੈ।
ਭੀੜ ਹੁੰਦੀ ਉੱਥੇ
ਹਾਂਜੀ ਹਾਂਜੀ ਬਹੁਤ ਸੰਗਤ ਹੁੰਦੀ ਖੜੇ ਹੋਣਾ ਪੈਂਦਾ ਏ।
ਖਡ ਕਿੰਨੀ ਦੇਰ ਤਕ ਨੰਬਰ ਪੈ ਦਿੰਦਾ ਦਜ
ਘੱਟੋ ਘੱਟ ਅੱਧਾ ਘੰਟਾ ਤਾਂ ਲੱਗ ਹੀ ਜਾਂਦਾ ਘੱਟ ਤੋਂ ਘੱਟ ਵੱਧ ਤੋਂ ਵੱਧ ਜਿੰਨਾ ਮਰਜ਼ੀ ਲੱਗ ਜਾਂਦਾ ਏ। ਤੁਸੀਂ ਇਥੇ ਮੱਥਾ ਟੇਕ ਨਾਲ ਲੰਗਰ ਲੰਗਰ ਛਕਣਾ ਤੁਹਾਡਾ ਇੱਕ ਤੋਂ ਡੇਢ ਘੰਟਾ ਤਾਂ ਮਤਲਬ ਕਿ ਆਰਾਮ ਨਾਲ ਲੱਗ ਜਾਏਗਾ ਉੱਥੇ।
ਕਿੰਨਾ ਟਾਈਮ ਲੱਗ ਜਾਂਦਾ ਮਾਹੌਲ ਕਿਵੇਂ ਦਾ
ਉੱਥੋਂ ਦਾ ਮਾਹੌਲ ਬਹੁਤ ਵਧੀਆ ਮਤਲਬ ਕਿ ਗੁਰਦੁਆਰੇ ਗੁਰਦੁਆਰੇ ਨੇ ਸਾਰੇ ਪਾਸੇ। ਹਾਂਜੀ ਬਹੁਤ ਸੀੇ ਉੱਧਰ ਵੇਖਣ ਵਾਸਤੇ। ਹਾਂਜੀ ਹਾਂਜੀ ਬਹੁਤ ਪਿਆਰ ਨਾਲ ਬੋਲਦੇ ਨੇ ਤੇ ਉੱਥੇ ਜਿਹੜਾ ਲੰਗਰ ਸ਼ੱਕ ਲਓ ਜੀ ਤਾਂ ਗੱਲ ਹੀ ਹੋਵੇ ਬਹੁਤ ਸਵਾਦ ਲੰਗਰ ਪ੍ਰਸ਼ਾਦ ਖਾਨੇ ਹਾਂ ਜਿਹੜਾ। ਕੜਾਹ ਪ੍ਰਸ਼ਾਦ ਉਹ ਬਹੁਤ ਸਵਾਦ
ਹਾਂ ਸੁਣਿਆ ਤੇ ਮੈਂ ਵੀ ਬੜਾ ਸਵਾਦ ਬਣਦਾ ਸੀ
ਹਾਂਜੀ ਹਾਂਜੀ ਬਹੁਤ ਸ ਪਤਾ ਕੀ ਜਿਹੜਾ ਆਪਾਂ ਘਰ ਬਣਾਉਦੇ ਆ ਕੜਾਹ ਪ੍ਰਸ਼ਾਦ ਉਹਨੂੰ ਪਤਾ ਕੀ ਉਹ ਉਸ ਹਿਸਾਬ ਦਾ ਨੀਂ ਬਣਦਾ। ਜਿਹੜਾ ਉੱਥੇ ਬਣਦਾ ਹੈ ਨਾ ਗੁਰਦੁਆਰੇ ਉਹਦੇ ਵਿਚ ਤਾਂ ਕੁਛ ਅਲੱਗ ਹੀ ਮਤਲਬ ਕਿ ਜਾਦੂ ਜਿਆ ਆਂਦੇ
ਬਾਬ ਜੀ ਦਾ ਪੁਸ਼ਪ ਹੁੰਦਾ ਉਦਰ
ਪਾਠ ਪੜ ਕੇ ਫਿਰ ਉਹ ਘਰੋ ਚਲਿ ਗੀ ਨਾ ਬਿਲਕੁਲ
ਮ ਵੇਖਣ ਵਾਲੀ ਚੀਜ਼ ਹੈਂ
ਹਾਂਜੀ ਹਾਂਜੀ ਅੰਮ੍ਰਿਤਸਰ ਚ ਹੋਰ ਵੀ ਬੜਾ ਕੁਛ ਜਲਿਆਂ ਵਾਂਲਾਂ ਬਾਗ ਏ ਗਏ ਹੋ ਤੁਸੀਂ ਕਦ
ਜਲਿਆਂ ਵਾਲਾ ਬਗ ਸੁਣਨਿਆ ਉਥੇ ਕੀ ਹੈਗਾ ਹੈ
ਉੱਥੇ ਜਿਵੇ ਗੋਲੀਆਂ ਗੋਲੀਆਂ ਵਜੇ ਹੋਣੀਆ ਮੈਨੂੰ ਜ਼ਿਆਦਾ ਪਤਾ ਨੀ ਹੈਗਾ ਉਹਦੇ ਬਾਰੇ। ਜਿਵੇ ਅੰਗਰੇਜ਼ਾਂ ਨੇ ਮਾਸੂਮਾਂ ਤੇ ਗੋਲੀਆਂ ਚਲਾਈਆਂ ਹੀ ਲੋਕਾਂ 'ਤੇ ਮਾਸੂਮ ਲੋਕਾਂ 'ਤੇ ਫੇਰ ਉਹ ਦਵਾਰਾਂ 'ਚ ਗੋਲੀਆਂ ਵੱਜੀਆਂ ਦੇਖ ਦੇਖਦੇ ਆਂ ਉੱਥੇ। ਫੇਰ ਲੌਕੀ ਨਿਸ਼ਾਨ ਬਣਾਏ ਹੋਏ ਨੇ ਕਿ ਹਾਂ।
ਨੀ ਗੋਲੀਆਂ ਆ ਸੀ ਹਜੇ ਵੀ ਨਿਸ਼ਾਨ ਹੈਗੇ ਨੇ।
ਹਾਂਜੀ ਹਾਂਜੀ ਹਜੇ ਵੀ ਹੈਗੇ ਨੇ ਉਹਨਾਂ ਨੇ ਪੂਰੇ ਸੰਭਾਲ ਕੇ ਰੱਖੇ ਨੇ ਉੱਥੇ। ਕੀ ਸਾਨੂੰ ਸਾਡੇ ਇਤਿਹਾਸ ਨੂੰ ਯਾਦ ਕਰਨਾ ਚਾਈਦਾ।
ਹਾਂਜੀ ਆਹ ਤਾਂ ਹੈਗਾ।
ਹੋਰ ਕੀ ਹੈਗਾ ਉੱਥੇ?
ਹੋਰ ਮੈਂ 'ਤੇ ਜਿਆਦਾ ਵੇਖੋ ਗਈ ਤਾਂ ਬੜੀ ਵਰੀ ਆ ਜਿਆਦਾਤਰ ਆਪਾਂ ਗੁਰਦੁਆਰੇ ਗਏ ਆ, ਵੈਸੇ ਉੱਧਰ ਅੰਮ੍ਰਿਸਰ ਵਾਲੀ ਸਾਈਡ ਮੇਰੀ ਮਾਸੀ ਜੀ ਵੀ ਰਹਿੰਦੇ ਨੇ, ਮੇਰੀ ਨਾਨੀ ਵੀ, ਮਾਮਾ ਜੀ। ਸਾਰੇ ਰਹਿੰਦੇ ਰਿਸ਼ਤੇਦਾਰ ਉਧਰ ਈ ਨੇ ਸਾਰੇ
ਤੇ ਬਾਗ਼ਾਂ ਬੋਡਰ ਵੀ ਸੁਣੇ ਐ।
ਹਾਂਜੀ ਹਾਂਜੀ ਵਾਗਾਂ ਬੋਡਰ ਵੀ ਏ ਏਕ ਮਲਬ ਕੀ ਪਾਕਿਸਤਾਨ ਪਾਕਿਸਤਾਨ ਦੀ ਜਿਹੜੀ ਐਂਡ ਲਾਇਨ ਸੀਮਾ ਏ ਨਾ ਉਹਦੇ ਨਾਲ ਟੱਚ ਕਰਦਾ ਓ ਵਾਗਾ ਬੋਡਰ ਉੱਥੋਂ ਸੀ ਧੈ।
ਅੱਛਾ ਪਾਕਿਸਤਾਨ ਮਤਲਬ ਉੱਥੇ ਦੇ ਲੋਕ ਵੇਖਦੇ ਹੋਣਗੇ।
ਹਾਂਜੀ ਕਈ ਲੋਕ ਤਾਂ ਉੱਧਰ ਡਾਇਰੈਕਟ ਚੱਲ ਜਾਂਦੇ ਨੇ ਸਿੱਧਾਂ ਚੱਲ ਜਾਂਦੇ ਨੇ ਉੱਧਰ ਪਾਕਿਸ
ਜਿਵੇ ਉਣ ਪਰਮਿਸ਼ਨ ਮਿਲੀ ਉਵੇ, ਹੂੰ ਹਾਂਜੀ ਨਈ ਨਈ ਰੋਕ ਮਤਲਬ ਕਿ ਪੂਰਾ ਉਹਨਾਂ ਨੂੰ ਵੈਰੀਫਿਕੇਸ਼ਨ ਕਰਕੇ ਕਾਰਾ ਮਤਲਬ ਕੀ ਆਪਣੇ ਕਾਗਜ਼ ਕੁੂਗਜ ਵਖਾ ਕੇ ਜਾਣਾ ਪੈਂਦਾ ਐ।
ਅੱਛਾ ਗੱਲ ਏ।
ਹਾਂਜੀ।
ਮਤਲਬ ਆਹ ਬਾਗਾ ਬੋਡਰ ਕੋਲ ਜਾਣ ਦਾ ਟਾਈਮ ਵੀ ਹੋਏਗਾ।
ਟਾਇਮ ਦਾ ਪਤਾ ਨੀ।
ਏਡਾ ਪ ਤਾ ਨੀ।
ਹਾਂਜੀ ਮੈਨੂੰ ਕੋਈ ਸਮੇਂ ਦਾ ਪਤਾ ਨੀ ਹੈਗਾ।
ਹਾਂਜੀ ਮੈਂ ਤਾਂ ਸੁਣਿਆ ਕਿ ਪਰੇਡ ਹੁੰਦੀ ਏ ਫੌਜੀਆਂ ਦੀਆਂ।
ਹਾਂਜੀ ਹਾਂਜੀ ਪਰੇਡ ਵੀ ਹੁੰਦੀ ਏ ਸੱਚ ਬੋਅਤ ਵਧੀਆ ਉੱਥੇ ਮਤਲਬ ਕਿ ਪੂਰਾ ਜੋਸ਼ ਆ ਜਾਂਦਾ ਪੂਰੇ ਮਤਲਬ ਕਿ ਉਤਸ਼ਾਹ ਆ ਜਾਂਦਾ ਉੱਥੇ ਜਾ ਕੇ।
ਅੱਛਾ ਜੀ।
ਹਾਂਜੀ ਲੋਕੀ ਨੱਚਦੇ ਨੇ ਬੋਅਤ ਮਜ਼ਾ ਆਂਦਾ ਉੱਥੇ 'ਤੇ।
ਆਪਣੇ ਦੇਸ਼ ਵਾਸਤੇ ਕੁਛ ਕਰਨਾ ਸਾ ਤੋ ਆਂਦਾ ਈ ਮਜ਼ਾ ਤੋਂ ਆਂਦਾ ਈ ਏ।
ਹਾਂਜੀ ਹਾਂਜੀ ਦੇਸ਼ ਬੋਅਤ ਘੱਟ ਲੋਕੀ ਹੁੰਦੇ ਨੇ ਜਿਹੜੇ ਆਪਣੇ ਦੇਸ਼ ਵਾਸਤੇ ਹੁੰਦੇ ਨੇ
ਹਾਂ ਜੀ
ਬਾਕੀ ਸਾਨੂੰ ਸਿੱਖਣਾ ਚਾਈਦਾ ਸਾਰੀ ਚੀਜ਼ਾਂ ਦੇ ਉਤੇ ਪਤਾ ਕੀ ਏ ਸਾਨੂੰ ਹਾਂ ਸਾਨੂੰ ਜੋ ਵੀ ਏ ਲਾਈਫ 'ਚ ਮਲਬ ਕਿ ਆਪਣੀ ਜ਼ਿੰਦਗੀ 'ਚ ਕਦੀ ਵੀ ਸਿੱਖਣਾ ਵੀ ਔਰ ਛੱਡਣਾ ਚਾਈਦਾ ਸਿੱਖਦੇ ਰਹਿਣਾ ਚਾਈਦਾ ਹਮੇਸ਼ਾ
ਬਹੁਤ ਬਹੁਤ ਚੀਜ਼ਾਂ
ਇੱਥੇ, ਹਾਂਜੀ ਜੁੜੀਆਂ ਹੋਈਆਂ ਨੇ ਇੱਕ-ਦੂਸਰੇ
ਹਾਂਜੀ ਆਪਾਂ ਬਹੁਤ ਵਾਰੀ ਚੱਲ ਗਏ ਆ ਪਰ ਹਜੇ ਤੱਕ ਵੀ ਆਪਾਂ ਪੂਰਾ ਅੰਮ੍ਰਿਸਰ ਘੁੰਮ ਨੀ ਪਾਏ ਹਜੇ ਬਹੁਤ ਚੀਜ਼ਾਂ ਨੇ ਅੰਮ੍ਰਿਸਰ 'ਚ ਘੁੰਮਣ ਵਾਲੀਆਂ ਉੱਥੋਂ ਦੀ ਤਾਂ ਐਨੀ ਡਿਸ਼ ਮਲਬ ਕਿ ਇੰਨੀ ਖਾਣ ਵਾਲੀ ਚੀਜ਼ਾਂ ਨੇ ਬਹੁਤ ਫੇਮਸ ਨੇ ਛੋਲੇ-ਭਟੂਰੇ ਬਹੁਤ ਚੀਜ਼ਾਂ ਨੇ ਉੱਥੇ ਤੇ
ਹਾਂ!
ਹੂੰ।
ਮਤਲਬ ਅੰਮ੍ਰਿਤਸਰ ਵਿੱਚ, ਲੰਗਰ ਵਿੱਚ ਪ੍ਰੋਪਰ। ਮੇਰੇ ਕੋਲ਼ ਟਾਈਮ ਟੇਬਲ ਨਹੀਂ ਹੈਗਾ ਜੋ ਦਿਨ ਵਿੱਚ ਖਾਓ।
ਨਹੀਂ ਨਹੀਂ ਲੰਗਰ ਦਾ ਕੋਈ ਟਾਈਮ ਟੇਬਲ ਤੁਹੀਂ ਰਾਤ ਦੇ ਦੋ ਵਜੇ ਤਿੰਨ ਵਜੇ, ਜਦੋ ਮਰਜ਼ੀ ਚੱਲ ਜਾਓ ਲੰਗਰ ਚੱਲਦਾ ਹੀ ਹੋਏਗਾ ਚੌਵੀ ਘੰ
ਚੌਵੀ ਘੰਟੇ ਚੱਲਦਾ ਹੁੰਦਾ ਲੰਗਰ
ਹਾਂਜੀ! ਤਾਡੀ ਵਾਜ਼ ਬੜੀ ਕੱਟ ਕੱਟ ਕੇ ਆਂਦੀ ਐ ਜੀ
ਹਾਂਜੀ! ਦਿੱਕਤ ਆ ਰਹੀ ਹੈ ਫਿਰ।
ਅੱਛਾ ਆਪਣਾ ਨੈਟ ਥੋੜ੍ਹਾ ਜਿਹਾ ਜਾਂਚ ਕਰ ਲੋ ਤੁਸੀਂ
ਹਾਂਜੀ
ਹਾਂਜੀ
ਮੈਂ ਅੰਬਰਸਰ 'ਚ ਅਸੀਂ ਮਤਲਬ ਜੋ ਛੁੱਟੀਆਂ ਇੰਨੀ ਭੀੜ ਹੋਏਗੀ।
ਹਾਂਜੀ ਹਾਂਜੀ ਬਹੁਤ ਭੀੜ ਹੁੰਦੀ ਐ ਬਾਕੀ ਹੁਣ ਭੀੜ ਤਾਂ ਭੀੜ ਤਾਂ ਵੈਸੇ ਪੂਰੇ ਤਿੰਨ ਸੌ ਪੈਂਠ ਦਿਨ ਹੀ ਰਹਿੰਦੀ ਏ ਬਾਕੀ ਜਾਣਾ ਹੋਏ ਤੁਸੀਂ ਕਦੀ ਵੀ ਜਾ ਸਕਦੇ ਓ
ਬੇਟੀ
ਹਾਂਜੀ ਹਾਂਜੀ ਤੁਹਾਡੀ ਆਵਾਜ਼ ਹਜੇ ਵੀ ਕੱਟ ਕੱਟ ਕੇ ਹਾਂਜੀ
ਪਰ ਘਰ ਬਾਰੇ ਤਾਂ ਅੰਮ੍ਰਿਤ ਠੀਕ ਰਹੇ ਅੰਮ੍ਰਿਤਸਰ।
ਹਾਂਜੀ ਹਾਂਜੀ
ਹਾਂ
ਹੋਰ ਦੱਸੋ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
ਤਾਡੀ ਵਾਜ਼ ਹੀ ਨਹੀਂ ਆਂਦੀ ਤਾਡੀ ਵਾਜ਼ ਬੜੀ ਕੱਟ ਕੱਟ ਕੇ ਆਂਦੀ ਅੰਜਲੀ ਜੀ
ਗੌਰੀ
ਹੈਲੋ ਅੰਜਲੀ ਜੀ
ਗੁਰਦੁਆਰਾ ਹੈਗਾ। ਬੜਾ ਬਣਿਆ ਹੋਇਆ ਐ
ਹਾਂਜੀ ਹਾਂਜੀ ਹੂੰ। ਹਾਂ ਫਿਰ ਤੁਸੀਂ ਗਾਇਬ ਹੋ ਗਏ ਅੰਜਲੀ ਜੀ ਤੁਸੀਂ ਕਿੱਥੇ ਚਲ ਜਾਂਦੇ ਓ ਬਾਰ ਬਾਰ
ਤੁਹਾਡੀ ਆਵਾਜ਼ ਹੀ ਨਹੀਂ ਆਂਦੀ।
ਕਿਉਂ
ਹੈਲੋ, ਅੰਜਲੀ ਜੀ ਤੁਹਾਡੀ ਆਵਾਜ਼ ਨਹੀਂ ਆਂਦੀ ਮੈਨੂੰ। ਹੈਲੋ,
ਕਿ
ਬਹੁਤ ਕੱਟ- ਕੱਟ ਕੇ ਆਵਾਜ਼ ਆਉਂਦੀ ਤੁਹਾਡੀ ਮੈਨੂੰ ਸੁਣਾਈ ਨੀ ਦੇਣ ਡਿਆ ਤੁਸੀਂ ਕੀ ਕਹਿੰਦੇ ਹੋ। ਚਲੋ ਠੀਕ ਆ ਅੰਜਲੀ ਜੀ ਸਤਿ ਸ੍ਰੀ ਅਕਾਲ।
ਪਰੀ ਦੀ